ਹੋਰ ਕੀ ਹਾਲ ਚਾਲ ਨੇ? ਬਸ ਜੀ ਵਧੀਆ ਹੋਰ ਤੁਸੀਂ ਦੱਸੋ?
ਮੈਂ ਵੀ ਵਧੀਆ। ਹੋਰ ਕੀ ਕਰਦੇ ਪੇਸੀ?
ਬਸ ਵੈਸੇ ਹੀ ਵਿਹਲੇ ਹੀ ਬੈਠੇ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
ਹੋਰ ਸਭ ਵਧੀਆ?
ਹਾਂਜੀ ਉਹ ਮੈਂ ਪੁੱਛ ਰਹੀ ਸੀ ਨਾ ਜਿਵੇਂ ਫਾਰਮ ਹਾਊਸ ਵਗੈਰਾ ਬਾਰੇ ਪੁੱਛ ਰਹੀ ਸੀ ਮੈਨੂੰ ਕੁਛ ਨੋਲੇਜ ਨ ਹੈ ਤੇ ਤੁਸੀਂ ਦੱਸੋਗੇ ਕੀ ਹੁੰਦਾ ਫਾਰਮ ਹਾਊਸ?
ਫਾਰਮ ਹਾਊਸ ਹੁਣ ਜਿਵੇਂ ਤੁਸੀਂ ਲਾ ਲੋ ਤੁਹਾਡੇ ਕੋਲ ਜ਼ਮੀਨ ਕਿੰਨੀ ਕੁ ਏ, ਇੱਕ ਦੋ ਕਿੱਲੇ ਹੋਣੀ ਹੈ?
ਹਾਂਜੀ ਸ਼ਾਇਦ ਹੈਗੀ ਨੀ
ਅੱਛਾ ਤੇ ਮੰਨਲੌ ਹੁਣ ਫਾਰਮ ਹਾਊਸ ਉਹ ਹੁੰਦਾ ਜੇ ਮਤਲਬ ਕੋਈ ਰੈਸਟ ਹਾਊਸ ਹੀ ਲਾ ਲੋ ਜਿੱਥੇ ਲੋਕ ਘਰ ਜਿਆਦਾ ਪੁਰਾਣੇ ਵਗੈਰਾ ਆ ਗਏ
ਅੱਛਾ ਅੱਛਾ
ਤੇ ਅਸੀਂ ਉੱਥੇ ਲੈ ਨੇ ਆ ਮਤਲਬ ਜਿੱਥੇ ਉਹ ਆਰਾਮ ਵਾਲੀ ਜਗ੍ਹਾ ਹੁੰਦੀ ਜੇ, ਮੰਨ ਲੋ ਬੜੇ ਮਹਿਮਾਨ ਘਰ ਆਏ ਨੇ
ਹਾਂਜੀ
ਤੇ ਭਰਾ ਵਗੈਰਾ ਆਏ ਨੇ ਬੜੇ ਤੁਹਾਡੇ ਤੇ ਹੁਣ ਉੱਥੇ ਲੈ ਜਾਓ ਫਾਰਮ ਹਾਊਸ ਉਹਨੂੰ ਫਾਰਮ ਹਾਊਸ ਕੀ ਹੁੰਦਾ ਹੈ ਕਿ ਸਵੀਮਿੰਗ ਪੂਲ ਵਗੈਰਾ ਲਾ ਲਓ
ਅੱਛਾ
ਹਾਂ ਉਹ ਬਣਾ ਹੁਣ ਅਸੀਂ ਸ਼ੁਰੂ ਕਰਨ ਲੱਗੇਿਆ ਸੀ ਪਹਿਲੇਾਂ ਹੀ ਬਣਾਉਣਾ ਹਮ ਹੁਣ ਫਾਰਮ ਹਾਊਸ ਵਿੱਚ ਜੇ ਮੰਨਲਓ ਬੜੀ ਵੱਡੀ ਜਗ੍ਹਾ ਏ
ਅੱਛਾ
ਸਭ ਤੋਂ ਪਹਿਲੇ ਉੱਥੇ ਦੇ ਘੋੜਿਆਂ ਸੇਵਾ ਹੁੰਦੀ ਹੈ ਅਲੱਗ
ਅੱਛਾ ਜੀ
ਹਮ ਘੋੜੇ ਵਾਸਤੇ ਅਲੱਗ ਜਗ੍ਹਾ ਹੁੰਦੀ ਹੈ ਮਤਲਬ ਅਲੱਗ ਦਿੱਤੀ ਹੁੰਦੀ ਹੈ ਇੱਕ ਪਲਾਟ ਕੱਟ ਕੇ ਨਾ ਇੱਕ ਜਿੰਨਾ ਤੁਸੀਂ ਬਣਾਉਣਾ ਉਹ ਤੇ ਚ ਥੋੜਾ ਹਿੱਸਾ ਕੱਢ ਕੇ ਘੋੜੇ ਦੇ ਤਾਂ ਮਤਲਬ ਘੋੜੇ ਐਸ ਜਗ੍ਹਾ ਰੱਖਦੀ ਉਹਨਾਂ ਦੇ ਖਾਣ ਪੀਣ ਦੀ ਜਗ੍ਹਾ ਅਲੱਗ ਏ
ਅੱਛਾ ਅੱਛਾ
ਹੋਰ ਬਾਕੀ ਜਿਵੇਂ ਹੋਰ ਜਾਨਵਰ ਰੱਖਦੇ ਗਾਂ ਵਗੈਰਾ ਰੱਖਦੇ ਆ ਫਾਰਮ ਹਾਊਸ ਓਹਨੂੰ ਹੀ ਕਹਿੰਦੇ ਨਾ ਇੱਥੇ ਗਾਵਾਂ ਵਗੈਰਾ ਰੱਖ ਲਈਆਂ ਹੋਰ ਉਹਨਾ ਵਸਤੇ ਫਿਰ ਖਾਣ ਪੀਣ ਦਾ ਇੰਤਜ਼ਾਮ ਕੀਤਾ ਪੂਰਾ ਜੀਵੇ ਉੱਥੇ ਹੀ
ਹੋਰ ਜਿਵੇਂ ਹੋਰ ਹੀ ਬੜਾ ਕੁਛ ਹੁੰਦਾ ਹੈ ਜਿਵੇਂ ਮੰਨ ਲਓ ਬੜੀ ਸੀਟਾਂ ਵਗੈਰਾ ਬਹਿਣ ਸ ਰੱਖੀਆਂ ਹੁੰਦੀਆਂ ਨੇ ਸਾਰੇ ਜਿਵੇਂ ਮ ਮਾਨ ਬ ੜ ਆਏ ਨੇੇ ਕੁਰਸੀ ਵਗੈਰਾ ਸਾਰੀ ਬਣਾਈ ਹੁੰਦੀ ਆ ਨੇ ਇੱਥੇ, ਬਹਿਣ ਅਸਤੇ ਜਗ੍ਹਾ ਸਾਰੀ। ਹਮ, ਤੇ ਇੱਕ ਉੱਥੇ ਛੋਟਾ ਜਿਹਾ ਓ ਬਣਾਇਆ ਹੁੰਦਾ ਆ। ਹਾਂ ਹਾਂ, ਪੁੱਛੋ ਪੁੱਛੋ।
ਜਿਵੇਂ ਮਤਲਬ ਰੂਮਸ ਵਗੈਰਾ ਵੀ ਹੁੰਦੇ ਹੋਣਗੇ ਉਹਦੇ ਵਿੱਚ।
ਹਾਂਜੀ ਰੂਮਸ ਵਗੈਰਾ ਵੀ ਹੁੰਦੇ ਨੇ। ਹਾਂ ਜਿਵੇਂ ਜੇ ਮੰਨ ਲਓ ਇੱਕ ਅੱਧਾ ਰੂਮ ਬਣਾ ਤਾ ਉੱਥੇ ਕ ਜ਼ਿਆਦਾ ਜਗ੍ਹਾ ਵੱਡੀ ਐ। ਤੇ ਚਾਰ ਪੰਜ ਰੂਮ ਬਣਾਤੇ। ਤੇ ਉਹਦੇ ਚ ਮਤਲਬ ਗਰਮੀ ਹੋਨ ਨਾ ਜਾਦਾ ਇਥੇ ਤੇ ਏ ਸੀ ਏ ਸੀ ਵੀ ਲਵਾ ਲਿਆ, ਪੱਖੇ ਤਾਂ ਵੈਸੇ ਲੱਗਦੇ ਦੇ ਨੇ।
ਹਾਂਜੀ।
ਹਮ, ਤੇ ਇਹਦਾ ਫਾਇਦਾ ਫਾਰਮ ਹਾਊਸ ਦਾ ਹੈਗਾ ਐ, ਖਾਲੀ ਜਗ੍ਹਾ ਚ ਬਣਾਓ, ਜਿਦੇ ਚਾਰੋਂ ਪਾਸੇ ਖੇਤ ਵਗੈਰਾ ਤ ਹੋਨ
ਹਾਂਜੀ ਹਾਂਜੀ।
ਹਮ ਉਹ ਨਾ ਕੀ ਹੁੰਦਾ ਠੰਡਕ ਰਹਿੰਦਾ ਐ, ਮਤਲਬ ਨਾ ਜ਼ਿਆਦਾ ਗਰਮੀ ਨੀ ਲੱਗਦੀ ਫਾਰਮ ਹਾਊਸ ਤੇ। ਜਾਨਵਰਾ ਵਾਸਤੇ ਵੀ ਠੀਕ ਰਹਿੰਦਾ ਐ।
ਅੱਛਾ ਅੱਛਾ।
ਹਮ।
ਵੈਸੇ ਤੇ ਮੇਰੇ ਖਿਆਲ ਨਾਲ ਫਾਰਮ ਹਾਊਸ ਵੀ ਡਿਫਰੈਂਟ ਟਾਈਪ ਦੇ ਹੋਂਦੇ ਹੋਣਗੇ, ਜਿਵੇਂ ਕੋਈ ਐਨੀਮਲਸ ਆਸਤੇ ਬਣਾਂਦ ਦੈ। ਜਿਵੇਂ ਤੁਸੀਂ ਕਹਿ ਰਹੇ ਹੋ ਰੈਸਟ ਹਾਊਸ ਵੀ ਹੁੰਦਾ ਐ ਤੇ ਕੋਈ ਸਿਰਫ਼ ਉਹ ਬਣਾਣਾ ਚਾਂਦੈ
ਹਾਂ ਨੀ ਉਹ ਵੀ ਗੱਲ ਠੀਕ ਐ। ਹੁਣ ਜਿਵੇਂ ਤੁਆਡੀ ਜਗ੍ਹਾ ਦੇ ਸਾਬ ਨਾਲ ਏ ਨਾ। ਤੁਹੀਂ ਕਿੰਨਾ ਕ ਬਣਾਣਾ ਐ ਕਿੰਨਾ ਨੀ। ਹਮ ਜਿਵੇਂ ਤੁਆਡੇ ਕੋਲ ਜਾਦਾ ਜਗ੍ਹਾ ਵੱਡੀ ਏ, ਤੁਸੀਂ ਉੱਥੇ ਕੁੱਛ ਵੀ ਬਣਾ ਸਕਦੇ ਔਰ, ਜਿਵੇਂ ਕੁੱਤੇ ਵਗੈਰਾ ਤੁਸੀ ਅਲੱਗ ਰੱਖ ਸਕਦੇ, ਪਿੰਜਰਾ ਵਗੈਰਾ। ਜੇ ਜ਼ਿਆਦਾ ਖ਼ਤਰਨਾਕ ਨੇ ਉਹਨਾਂ ਅਸ ਅਲਗ ਬਣਾ ਤਾ।
ਹਾਂਜੀ, ਨਹੀਂ ਮਤਲਬ ਮੈਂ ਕਹਿ ਰਹੀ ਹਾਂ, ਜਿਵੇਂ ਕੋਈ ਕੋਈ ਐਨੀਮਲ ਰੱਖਣਾ ਨੀ ਪਸੰਦ ਕਰਦਾ ਤੇ ਉਹ ਐਵੇਂ ਜਿਵੇਂ ਸਵਿਮਿੰਗ ਪੂਲ ਬਣਾਤ ਤ ਹੋਰ ਸੀਟਾਂ ਵਗੈਰਾ ਬਣਾ ਤੀਆਂ। ਔਰ ਰੂਮ ਬਣਾ ਤਾ ਜਿਵੇਂ ਰੈਸਟ ਹਾਊਸ ਬਿਲਕੁਲ। ਕੁੱਝ ਲੋਕ ਜਿਵੇਂ ਐਨੀਮਲਸ ਰੱਖਣਾ ਨੀ ਪਸੰਦ ਕਰਦੇ ਕਿਉਂਕਿ ਕੇਅਰ ਨਹੀ ਹੋ ਪਾਂਦੀ ਜਿਵੇਂ।
ਹਾਂ ਹਾਂ ਏ ਤਾਂ ਹੈ ਜੀ। ਏਹ ਵੀ ਐ ਨਾ ਮਤਲਬ ਜਿਵੇਂ ਜਿੰਨਾ ਤੁਸੀਂ ਕਰ ਸਕੋ ਓਨਾ ਕਰੋ।
ਹਾਂਜੀ।
ਹੁਨ ਜਿਵੇਂ ਹੋਰ ਤੁਸੀਂ ਜਾਨਵਰ ਰੱਖਣੇ ਨੇ, ਕੋਈ ਪੰਛੀ ਵਗੈਰਾ ਰੱਖਣੇ ਨੇ, ਤੋਤੇ ਵਗੈਰਾ, ਕਬੂਤਰ ਔਨਾਂ ਵਾਸਤੇ ਵਿੱਚ ਫਿਰ ਅਲੱਗ ਜਗ੍ਹਾ ਬਣਾ ਦੋ, ਫਾਰਮ ਹਾਊਸ ਵਿੱਚ।
ਅੱਛਾ-ਅੱਛਾ।
ਹਮ, ਤੇ ਇੱਕ ਗੱਲ ਹੋਰ ਏ ਵੀ ਇੱਥੇ ਸਾਫ਼ ਸਫ਼ਾਈ ਬੜੀ ਰੱਖਣੀ ਪੈਂਦੀ ਏ, ਫਾਰਮ ਹਾਊਸ ਇਚ।
ਅੱਛਾ-ਅੱਛਾ।
ਜੇ ਸ਼ੁਰੂ ਕਰਨ ਲੱਗੇ ਆਂ ਤੇ ਓਥੇ ਬਨਾਣ ਲੱਗੇ ਸੀ, ਇਥੇ ਮਤਲਬ ਜਗਾ ਕਾਫੀ ਕ ਵੱਡੀ ਐ ਹਾਡੀ।
ਹਾਂਜੀ।
ਹਮ ਤੇ ਉਸ ਤੇ ਅਸੀਂ ਬਣਾਣ ਲੱਗੇ ਹੀ। ਤੇ ਹੋਰ ਮੰਨ ਲੋ ਹਮ ਹਮ। ਤੇ ਬਾਕੀ ਇੱਥੇ ਖਰਚਾ ਰੱਖੋ ਤੁਹਾਨੂੰ ਪਤਾ ਆਂਦਾ ਹੀ ਐ ਇੰਨਾ।
ਹਾਂਜੀ।
ਹਮ ਹਮ, ਹੁਣ ਖਰਚਾ ਪੇਲਾਂ ਤੁਸੀਂ ਲਾਲੋ ਜੇ ਘੋੜਿਆਂ ਵਗੈਰਾ ਦਾ, ਹੋਰ ਜਾਨਵਰਾਂ ਵਗੈਰਾ ਦਾ ਬੜਾ ਕੁਛ ਬਣਾਣਾ ਐ, ਜਗਾ ਬਣਾਣੀ ਏ ਅਲੱਗ ਅਲੱਗ ਓਦੇ ਚ ਕੱਟਣਾ ਪਏਗਾ, ਪਲਾਟ ਇਚ।
ਹਾਂਜੀ।
ਔਦੇ, ਚ ਖ਼ਰਚਾ ਸਾਡਾ, ਅਲਗ ਆਏਗਾ।
ਫੇਰ, ਔਨਾਂ ਦੀ ਖਾਣ ਦੀ ਚੀਜਾਂ ਵਗੈਰਾ ਲਿਆਣੀਆਂ।
ਹਾਂ, ਹੋਰ ਦੂਸਰਾ ਘੋੜਿਆਂ ਦਾ ਅਲੱਗ ਖਾਣ-ਪੀਣ ਹੁੰਦਾ। ਜਿਦੇ ਛੋਲੇ ਵਗੈਰਾ ਔ ਹੋਣ ਕਿਆ ਪਤਾ ਮੈਂਗੇ ਹੋ ਜਾਨ ਰੇਟ।
ਹਾਂਜੀ।
ਔਨਾਂ ਦਾ ਮਤਲਬ ਅਲੱਗ ਹੀ ਹਿਸਾਬ ਪੈਹੇ ਹੋਰ ਲੱਗੀ ਜਾਨ ਔਨਾਂ ਤੇ। ਹੂੰ, ਔਰ ਦੁ
ਦਾਸਤੇ ਫੇਰ ਪੇਡਾਗਿਰੀ ਵਗੈਰਾ ਹੁੰਦੀ ਹੈ ਨਾ, ਡੋਗਸ ਵਾਸਤੇ
ਹਾਂ- ਹਾਂ ਔਨਾਂ ਦੀ ਹੂੰ- ਹੂੰ। ਔਨਾਂ ਸਿਦਕ ਖਰਾਬ ਹੁੰਦੀ ਏਨ ਖਰਚਾ ਹੋਏਗਾ।
ਹਾਂਜੀ।
ਹੂੰ, ਹੋਰ ਜਿਵੇਂ ਕਬੂਤਰ ਵਗੈਰਾ ਲਾਲੋ ਤੋਤੇ ਲਾਲੋ। ਔਨਾ ਸੇਰਾ ਹੋਏਗਾ।
ਫੇਰ ਵੈਸੇ ਵੀ ਜਦੋਂ ਬਣ ਜਾਂਦਾ। ਔਸ ਤੋਂ ਬਾਦ ਜਿਵੇਂ ਹਰ ਬੰਦੇ ਨੂੰ ਸ਼ੋਂਕ ਹੁੰਦਾ ਡੈਕੋਰ ਕਰਨ ਦਾ ਡੈਕੋਰ ਆ ਸ ਵੀ ਅਲੱਗ-ਅਲੱਗ ਆਂਦੀਆਂ ਨੇ ਮੈਂਗੀ ਫੇਰ ਜਿਵੇਂ ਤੁਸੀਂ ਔਥੇ ਜਿਵੇਂ ਰੈਨੋਵੇਸ਼ਨ ਕਰਵਾਣੀ ਏ ਟਾਇਲਸ ਵਗੈਰਾ ਹੋ ਗਈ। ਗਰਾਸ ਵਗ ਨੁੰ ਅਗਰ ਕੁਛ ਕਰਵਾਨਾ।
ਹਾਂ- ਹਾਂ ਨੀ ਏ ਤਾਂ ਹੈ। ਅਗਰ ਤੁਸੀਂ ਵਧੀਆ ਜਿਹਾ ਬਣਾਣਾ, ਸੋਹਣਾ ਜਿਹਾ ਤੇ ਨਕਲੀ ਗਰਾਸ ਵੀ ਆਂਦੀ ਤੁ ਜਿਵੇਂ ਔ ਲਾਲੋੋ ਨਕਲੀ ਗ੍ਰਾਸ ਵਗੈਰਾ।
ਹਾਂਜੀ- ਹਾਂਜੀ।
ਮਤਲਬ ਬੜਾ ਫਾਇਦਾ ਹੁੰਦਾ।
ਵੈਸੇ, ਤਾਂ ਮਤਲਬ ਔ ਅਸੀਂ ਰੱਖ ਸਕਦੇ ਹਾਂ ਫਾਰਮ ਹਾਊਸ ਤੇ ਸਫਾਈ। ਬਟ ਏਈ ਏ ਐਨੀਮਲਸ ਵਾਲਾ ਜੋ ਏਰੀਆ ਔ, ਗੰਦਾ ਹੁੰਦਾ ਹੀ ਹੈ। ਫੇਰ।
ਹੁਨ ਏ ਤਾਂ, ਹੈ ਜੀ। ਹੁਨ ਤੁਹਾਨੂੰ ਇਕ, ਇੱਕ ਔ ਵੀ ਰੱਖਣਾ ਪਏਗਾ। ਗਾਰਡਨਰ, ਤੁ ਵੀ ਥੋੜੀ ਕਾਸ ਰੱਖੋਗੇ ਸਾਈਡ ਤੇ। ਫਲ- ਫਰੂਟ ਵਗੈ ਰਾ, ਵਾਸਤੇ ਪੇੜ ਲਾਤੇ। ਹੂੰ। ਇਹੀ ਹੈ। ਬਸ- ਖਰਚਾ ਕੁ ਵਾਦੁ ਹੋਇਆ ਰਹਿੰਦਾ, ਹੂਨ ਗਾਰਡਨਰ ਦੀ ਤਨਖਾਹ ਹੋਏਗੀ, ਉਹਨੂੰ ਦੇਣੀ ਪਏਗੀ।
ਹਾਂਜੀ।
ਹੁਨ ਫਾਰਮ ਹਾਊਸ। ਸਵਿਮਿੰਗ ਪੂਲ ਸੀ ਬਣਾਇਆ।
ਹਾਂਜੀ।
ਖਰਚਾ ਵੀ ਅਲਗ ਆਂਦਾ ਹੈ।
ਫੇਰ- ਹਾਂ ਪਾਣੀ ਵਗੈਰਾ ਵੀ ਟਾਇਲਸ ਉਸਦੀ ਅਲੱਗ ਲੱਗਦੀਆਂ, ਨੇ ਨੀਚੇ ਫਿਟਿੰਗ ਹੁੰਦੀ ਹੈ। ਅੰਡਰਗ੍ਰਉਂਡ ਹੈਨਾ।
ਹੂੰ- ਹੂੰ, ਬਿਲਕੁਲ, ਹੁਣ ਜਿਵੇਂ- ਸਵੀਮਿੰਗ ਪੂਲ ਵਗੈਰਾ ਤੁਸੀਂ ਬਣਾਇਆ।
ਹਾਂਜੀ।
ਹੂੰ, ਤੇ, ਉਹਦੇ ਵਿੱਚ ਕੀ ਹੋਏਗਾ। ਹੁਣ ਪਾਣੀ, ਤੁਹਾਨੂੰ ਪਤਾ ਤੇ ਗੰਦਾ ਤਾਂ ਹੁੰਦਾ ਹੀ ਹੈ। ਗਰਮੀੀਆਂ ਟਾਈਮ, ਮਿੱਟੀ ਉੱਡ ਕੇ ਆਂਦੀ ਹੈ।
ਹਾਂਜੀ, ਹਾਂਜੀ।
ਉਹਨਾਂ ਨੂੰ ਸਾਫ਼ ਰੱਖਣ ਵਾਸਤੇ, ਚਾਹੀਦਾ ਕਲੋਰੀਨ, ਕਲੋਰੀਨ ਕੀ ਹੁੰਦਾ ਉਹ ਪਾਣੀ ਨੂੰ ਸਾਫ਼ ਰੱਖਦਾ ਹੈ। ਰ, ਮ, ਹਾਂ ਔਰ ਔ ਮਹਿੰਗਾ ਵੀ, ਬੜਾ ਆਉਂਦਾ ਹੈ। ਹੁਣ, ਫੇਰ ਖ਼ਰਚਾ ਉਦੇ, ਤੇ ਹੋਰ, ਹੋ ਗਿਆ। ਹੁਣ ਮਨ ਲੋ, ਜਿਵੇਂ ਤੁਸੀਂ ਸਕਦੀਆਂ ਆ ਗਇਆ ਨੇ, ਹੁਣ ਥੋੜੀ ਨਾ ਨਾਏਗਾ ਕੋਈ ਸਵਿਮਿੰਗ ਪੂਲ ਵਿੱਚ।
ਹਾਂਜੀ- ਹਾਂਜੀ।
ਤੇ, ਹੁਣ ਫੇਰ ਉਹ ਪਾਣੀ ਉੱਥੋਂ ਢੱਕ ਦਿੰਦੇ ਨੇ- ਰੱਖਣ ਤੋਂ ਬਾਅਦ ਤੇ। ਬਾਕੀ ਹੁਣ ਸਰਦੀਆਂ ਆ ਗਈਆਂ ਨੇ, ਹੁਣ ਸਰਦੀ ਤੋਂ-ਬਾਅਦ ਫੇਰ ਗਰਮੀ ਆਉਣੀ ਹੈ। ਹੁਣ ਗਰਮੀਆਂ ਆ ਰਹੀਆਂ ਨੇ ਤੇ, ਉਸ ਤੋਂ ਬਾਅਦ ਫੇਰ ਖ਼ਰਚਾ ਹੋਏਗਾ ਔ ਵੀ, ਪਾਣੀ ਸਾਫ਼ ਵੀ ਤਾਂ ਕਰਨਾ ਹੈ।
ਹਾਂਜੀ- ਹਾਂਜੀ।
ਓਦੇ ਤੇ ਵੀ ਬੜਾ ਟਮ ਲੱਗਦਾ ਹੈ। ਤੇ ਮਿਹਨਤ ਲੱਗਦੀ ਹੈ। ਤੇ ਖਰਚਾ ਵੀ ਓਨਾਹੀ ਲੱਗਦਾ ਹੈ।
ਅੱਛਾ- ਅੱਛਾ।
ਹੂੰ, ਬਸ ਏਹੀ ਹੈ।
ਬਾਕੀ ਮਤਲਬ ਲਗਾਗ ਕੇ ਚਲੋ ਇੱਕ ਜਾਂ ਦੋ ਲੱਖ ਇਨਵੈਸਟਮੈਂਟ ਪਲਾਟ ਤੋਂ ਉੱਪਰ
ਹਾਂ ਹਾਂ ਪਲਾਟ ਤੋਂ, ਅਲੱਗ ਜਿਵੇਂ ਮਤਲਬ ਤੇ ਖਾਲੀ ਖਾਣ ਪੀਣ ਦਾ ਹੈਗਾ ਨਾ ਮਤਲਬ ਪੈਸਾ, ਹੋਰ ਵੀ ਦੱਸ ਦਦਾ ਪੰਜਾ ਸੱਠ ਲੱਖ ਘੋੜੇ ਵਗੈਰਾ ਲਿਆਣੇ, ਕੁੱਤੇ ਵਗੈਰਾ, ਜਿਨਾ ਤੁਹਾਡਾ ਹੋ ਹਗਾ। ਤਰ੍ਹਾਂਉਹ ਹੈਗਾ ਵੀ ਕਿੰਨੇ ਕਿੰਨੇ ਕੀ ਕਰਨੇ ਹੈ।
ਹਾਂਜੀ। ਨਹੀਂ ਮੈਂ, ਸਿਰਫ ਮਤਲਬ ਬਿਲਡ ਕਰਨ ਦਾ ਕਹਿ ਰਹੀ ਹਾਂ, ਕਿ ਇੱਕ ਦੋ ਲੱਖ ਤੱਕ ਬਿਲਡ ਆਰਾਮ ਨਾਲ ਹੋ ਜਾਏਗਾ ਹਨਾ। ਜਿਵੇਂ, ਕਿਉਂਕਿ ਹਾਂਜੀ ਕਿ ਅਸੀਂ ਜਿਵੇਂ ਉੱਪਰ ਪੂਰਾ ਪੋਸ਼ਣ ਵੀ ਨੀ ਪਾਉਣਾ, ਜਿਵੇਂ ਅਸੀਂ ਘਰ ਬਣਾਂਦੇ ਹਾਂ ਉਹ ਤੇ ਕਾਫ਼ੀ ਖਰਚਾ ਆਂਦਾ ਹੈ।
ਹ,
ਤੇ, ਅਸੀਂ ਮਤਲਬ ਹਾਂਜੀ ਜਿਵੇਂ ਜਿੱਥੇ ਸਵਿਮਿੰਗ ਪੂਲ ਹੈ। ਉੱਥੇ ਵੀ ਅਸੀਂ ਲੈਂਟਰ ਵਗੈਰਾ ਨੀ ਪਾਉਣਾ ਸਿਰਫ ਜਿੱਥੇ, ਸ਼ੈੱਡ ਮਤਲਬ ਐਨੀਮਲ ਸਕਣਾ ਉੱਥੇ ਪਾਉਣਾ ਤੇ ਇੱਕ ਰੂਮ ਲਗਾ ਲੋ ਤੁਸੀਂ
ਹਾਂ ਹਾਂ, ਬਿਲਕੁਲ ਬਿਲਕੁਲ।
ਫੇਰ ਇਸ ਤੋਂ, ਉੱਪਰ ਫਿਰ ਹੁਣ ਅੱਗੇ ਜਿਵੇਂ ਡੈਕੋਟ ਕਰਨੀ ਹੈ। ਉਹਦੇ ਵਸਤੇ ਅਲੱਗ ਹੋ ਜਾਏਗਾ ਫੀਡ ਵਾਸਤੇ। ਚਲੋ ਹੋਜੇਗਾ, ਐਨੀਮਲਸ ਦੀ।
ਹਮ ਇਹ ਵੀ ਹੈ। ਬਸ ਵਖੋ ਖਰਚਾ ਤਾਂ ਹਰ ਚੀਜ਼ ਦਾ ਹੁੰਦਾ ਹੀ। ਹੁਣ ਫਾਰਮ ਹਾਸ ਤੁਸੀਂ ਮੰਨ ਲਓ। ਬੈਠਣ ਵਾਸਤੇ ਕੀਨੀਆ ਕੁਰਸੀਆਂ ਵਗੈਰਾ ਲਾਣੀਆਂ ਨੇ ਤੇ, ਉਹਨਾਂ ਦੇ ਵੀ। ਇੱਕ ਵੇਰੀਅੰਟ ਹੁੰਦੇ ਨੇ ਆਰਕੀਟੈਕਚਰ ਬਣੇ ਹੁੰਦੇ ਨੇ, ਕੁਰਸੀਆਂ ਦੇ ਨਾਲ਼ੇ ਨਵੀਂ ਕੁਰਸੀੀਆਂ ਆ ਗਈਆਂ ਨੇ ਜਵੇ, ਮਤਲਬ ਅਲੱਗ ਜਿਹੀ ਆਉਂਦੇ ਬਹਿਣ ਵਾਲੀ। ਪਰਵਾਸਨ, ਪਰਵਾਕਨ ਜਿਹਵੇਂ ਮਤਲਬ ਯੋਗਾ ਵੀ ਕਰ ਸਕਦੇ ਹਾਂ, ਉਹ ਅਲੱਗ ਆਉਂਦੀਆਂ ਨੇ- ਬ ਬੜਾ ਕੁਛ ਹੈਗਾ। ਮਤਲਬ ਐਨਾ ਚੀਜਾ ਵਿੱਚ।
ਫਰਨੀਚਰ ਤੇ, ਮਤਲਬ ਜਿਵੇਂ ਮਰਜੀੀ ਬਣਵਾ ਲੋ, ਤੁਸੀਂ ਇੱਕ ਲੋਏ ਦਾ ਆਂਦਾ ਹੈ। ਲੱਕੜੀ ਦਾ ਵੀ ਆਉਂਦਾ ਏ। ਔਰ ਇੱਕ ਸੋਫਟ ਜਿਵੇਂ, ਸੋਫਾ ਸੋਫਟ ਸੋਫਾ ਹੁੰਦਾ ਉਸ ਟਾਈਪ ਚ ਵੀ ਆਉਣ ਲੱਗ ਗਿਆ ਹੁਣ ਤੇ। ਕਾਫ਼ੀ ਚੀਜਾਂ ਆ ਗਈਆਂ ਨੇ ਹੁਣ ਤੇ
ਹਾਂ ਨਹੀਂੀ ਐ ਤਾਂ ਹੈੇ ਖ ਉਹਨੂੰ ਇਹ ਤੇ ਲੱਖ ਖਰਚਾ ਆਂਦੈ ਉਹ ਮਹਿੰਗੀ ਹੁੰਦੀਆਂ ਨ ਹੋਰ
ਹਾਂਜੀ ਨਾਲੇ ਇੱਕ ਉਹ ਤੁਸੀਂ ਵੇਖਿਆ ਹੋਣੈ ਜਿਵੇਂ ਜਿਵੇਂ ਹੌਲ ਚ ਨਾ ਲੋਕੀ ਲਗਾਂਦੇ ਨੇ ਇ ਚੂਲਾ ਟਾਈਪ ਬਣਿਆ ੳਂਦੈ ਚੇਅਰ ਜਿਵੇਂ ਜਾ
ਹਾਂ ਹਾਂ ਉਹੀ ਉਹਨਾਂ ਤੇ ਵੀ ਉਹਦਾ ਖਰਚਾ ਆਂਦੈ ਅਪਣਾ
ਹਾਂ ਉਹ ਵੀ ਜਰੂਰ ਲਗਾਂਦੇ ਨੇ ਕਾਫ਼ੀ ਲੋਕ ਮਤਲਬ ਡੈਕੋਰ ਡੈਕੋਰ ਹੀ ਹੈਗਾ ਸਭ ਕੁੱਛ ਕਿਉਂਕਿ ਉਹ ਥੋੜਾ ਐਸਥੈਟਿ ਲੱਗੇਗਾ ਫਿਰ ਫਾਰਮਹਾਊਸ ਸੋਹਣਾ ਲੱਗੇ
ਹਮ ਹਮ ਬਿਲਕੁਲ ਬਿਲਕੁਲ ਐਹੀ ਹੈ ਮਤਲਬ ਦੇਖੋ ਅਗਰ ਮਨ ਤੁਸੀਂ ਦੋ ਤਿੰਨ ਕਰੋੜ ਦਾ ਪਲਾਟ ਲਿਆ ਵੀਏ ਤੇ ਉੱਥੇ ਪੰਜਾਹ ਲੱਖ ਤਾਂ ਹੋਰ ਇਨਵੈਸ਼ਮੈਂਟ ਕਰਨੀ ਪਏਗੀ ਖਾਣ ਪੀਣ ਵਾਲ ਵਿਚ ਵਿਚ ਜਿਹੜਾ ਘੋੜੇ ਵਗੈਰਾ ਉਹ ਅਲੱਗ ਹੁੰਦੇ ਨੇ ਹੋਰ ਜ ਵੀ ਜਾਨਵਰ ਲੈਣੇ ਨੇ ਵਗੈਰਾ ਬੋਡਸ ਵਗੈਰਾ ਉਹਨਾਂ ਦਾ ਅਲਗ ਖਰਚਾ ਆਂਦੈ
ਹਾਂ ਜੀ
ਹਮ ਹੋਰ ਸੁਣਾਓ ਘਰ ਸਭ ਵਧੀਆ।
ਕੁਛ ਵੀ ਕਰੋ ਮਤਲਬ ਖਰਚਾ ਤੇ ਹੋਣਾ ਈ ਏ ਕੁਛ ਵੀ ਕਰ ਲਓ ਤੁਸੀਂ ਜਿਵੇਂ ਹੁਣ ਤੁਸੀਂ ਸਟਡੀ ਕਰਨਾ ਚਾਹੁੰਦੇ ਹੋ ਤਾਂ ਵੀ ਇਨਵੈਸਟਮੈਂਟ ਹੋਣੀ ਚਾਹੀਦੀ ਏ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਕੁਛ ਤਾਂ ਵੀ ਇਨਵੈਸਟਮੈਂਟ ਹੋਣੀ ਚਾਹੀਦੀ ਏ। ਜੇਂ ਤੁਸੀ ਜੋਬ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਵੀ ਇਨਵੈਸਟਮੈਂਟ ਜੇ ਜੋਬ ਕਰ ਰਏ ੳ ਫਿਰ ਤੇ ਤੁਹਾਨੂੰ ਮਿਲਲੇ ਗਈ ਅਫਕੋਰਸ।
ਹਾਂ ਐਹ ਤਾਂ ਹੈ ਜੀ ਵੇਖੋ ਬਿਲਕੁਲ ਇਨਸਟਮੈਂਟ ਤਾਂ ਕਰਨੀ ਪਏਗੀ ਤਾਂਹੀ ਮਤਲਬ ਕੰਮ ਚੱਲੇਗਾ ਅੱਗੇ।
ਹਾਂਜੀ ਹੋਰ ਤੁਆਡੇ ਘਰ ਠੀਕ ਨੇ ਸਭ।
ਹੂੰਮ ਸਭ ਵਧੀਆ ਤੁਸੀਂ ਦੱਸੋ। ਹੂੰ ਚਲੋ ਅੱਛਾ ਲੱਗਾ ਬਹੁਤ ਤੁਹਾਡੇ ਨਾਲ ਗੱਲ ਕਰਕੇ ਹਮ ਹਾਂਜੀ। ਚਲੋ ਠੀਕ ਆ ਫੇਰ ਓਕੇ।